ਕੀ ਹਾਲ ਜੀ?
ਸਤ ਸ੍ਰੀ ਅਕਾਲ ਜੀ, ਹੋਰ ਸੁਨਾਓ ਠੀਕ ਓ?
ਹਾਂਜੀ, ਠੀਕ ਆਂ ਮ ਦੱਸੋ, ਹਾਂ ਮੈਂ ਥੋਨੂੰ ਦਾੱਸ ਰੀ ਸੀ
ਚੰਦਰਮੁਖੀ
ਚੰਦਰਮੁਖੀ ਦੀ ਫੋਟੋ ਐ ਬੋਤ ਵੱਡੀ ਜਿਦੇ ਤੇ ਅਕਸ਼ੇ ਕੁਮਾਰ ਨੇ ਫੋਟੋ ਨੀ ਅ ਫਿਲਮ ਨੀ ਕੱਡੀ ਹੋਈ ਸੀ ਗੀ ਚੰਦਰਮੁਖੀ ਤੇ
ਚੰਦਰਮੁਖੀ ਤਾ ਅਕਸ਼ੇ ਕੁਮਾਰ ਨੇ, ਨਾ ਮੈਂ ਦੇਖੀ ਨੀ ਓੜਾ ਜੇਆ ਦੱਸੋ
ਪਤਾ ਨੀ ਓਨੇ ਗੱਡੀ ਹੋਈ ਐ, ਪਤਾ ਨੀ ਕਿੰਨੇ ਕੱਡੀ ਹੋਈ ਐ ਯਾਰ ਚੰਦਰ ਮੁਖੀ ਤੇ ਹੋਰ ਅ ਮੂਵੀ ਕੱਢੀ ਹੋਈ ਐ।
ਨਾ ਮੈਂ ਨੀ ਹਜੇ ਗੋਰ ਕਰੀ।
ਕਾਫੀ ਵੱਡੀ ਫੋਟੋ ਲੱਗੀ ਹੋਈ ਆ ਓਥੇ ਅਤੇ
ਓ ਸਾਥਾਂ ਨਾ ਤੁਹੀ, ਚੱਲ ਓ ਤਾ ਛਾੱਡ ਪਰਾਂ ਛਾੱਡ ਕੋਈ ਨੀ ਲੱਗੀ ਹਉਗੀ ਆਂ। ਤੇ ਤੁਸੀ ਡਾਕਟਰ ਈ ਓ ਰੱਖਦੇ ਆਂ ਸੰਪਰਕ ਤੋਡਾ ਹੈਗਾ ਪੁੱਛਾਂ-ਪੁੱਛਾਂ ਕੁਸ
ਪੁੱਛ, ਤੂੰ ਪੁੱਛ
ਪੱਕਾ
ਹਾਂ।
ਜੇ ਹਾਰੀ-ਹਾਰੀ ਫੇਰ ਮੇਰਾ ਇਨਾਮ ਏ।
ਠੀਕ ਆ, ਲੈ ਲੀ ਇਨਾਮ
ਪੱਕੀ ਗਾੱਲ ਆ, ਰੀੜ ਦੀ ਹੱਡੀ ਦੇ ਕਿੰਨੇ ਮਨ ਕੇ ਹੁੰਦੇ ਨੇ ਬਾਈ ਆਪਣੇ?
ਰੀੜ ਦੀ ਹੱਡੀ ਦੇ ਐਲਪ੍ਰੈਸ ਐਲ-ਐਲ ਤੇ ਵਾਲੇ ਸਤਾਰਾਂ
ਜਾ ਨੀ ਜਾ, ਡਬਲ ਕਾਰ ਲੈ ਐਨਾ ਨੂ ਹੁਣ
ਚੋਂਤੀ।
ਹੂੰ।
ਬੱਤੀ ਹੁੰਦੇ ਨੇ
ਹੈਂ ਕਿੰਨੇ ਹੁੰਦੇ ਨੇ?
ਬੱਤੀ
ਇੱਕ ਮਾਈਨਸ ਕਾਰ ਲੈ ਹੁਣ-
ਇਕੱਤੀ
ਇਕੱਤੀ ਹੁੰਦੇ ਨੇ।
ਇੱਕਤੀ ਹੁੰਦੇ ਨੇ, ਮੈਨੂੰ ਯਾਦ ਨੀ ਮੈਨੂੰ ਐਂ ਦੱਸ ਆਪਣੇ ਹੱਥ ਦੀ ਹੱਥ ਚ ਕਿੰਨੀਆਂ ਹੱਡੀਆਂ ਨੇ?
ਹੱਥ ਚ ਚਿਰੰਜਾ।
ਹੂੰ, ਵੈਰੀ ਗੁਡ।
ਪੈਰ ਦੀਆਂ ਬਾਵੰਝਾ।
ਹਾਂ ਪੈਰ ਦੀਆਂ ਬੁਵੰਝਾ ਨੇ ਤੇ ਜਿਹੜੀ ਆਪਣੀ ਲੱਤ ਦੇ ਅਹ
ਹਾ -ਹਾ, ਹਾ -ਹਾ, ਹਾ-ਹਾ
ਉਹ -ਉਹ ਕਿਹੜੀ ਹੱਡੀ ਹੁੰਦੀ ਆ, ਜਿਹੜੀ ਸਾਰਿਓ ਜੁੜੀ ਹੁੰਦੀ ਆ?
ਕਿਵੇਂ ਸਾਰੀ ਕਿਵੇਂ? ਸਭ ਤੋਂ ਵੱਡੀ ਆ ਆਪਣੇ, ਬੋਡੀ ਦੀ ਸਭ ਤੋਂ ਵੱਡੀ ਹੱਡੀ ਆ ਉਹ, ਜਾਗ ਪੱਟ ਦੀ। ਕਿੱਥੇ ਪੰਗਾ ਲੈ ਲਿਆ ਬੱ ਚੇ ਕਿੱਥੇ ਮੰਗਾ ਲੈ ਲਿਆ, ਬੱਤੀ।
ਹੋ ਗਈ ਫਿਰ ਤੇ ਹੁਣ ਦੇਖੇ ਤਾਂ ਹੈ ਨੀ ਅੱਜ ਤੱਕ ਬ
ਕਿਉਂ ਹੋ ਲੈ ਮੇਰੇ ਬੱਤੀ ਪੂਰੇ ਨੇ ਗੇ।
ਹੂੰ, ਜੜ ਜੂੜ ਖ਼ਰਾਬ ਹੋਊਗੀ ਵਿੱਚ।
ਨਹੀਂ -ਨਹੀਂ ਕੁਛ ਨੀ ਹੈਗਾ, ਆਪਣੇ ਬੱਤੀ ਪੂਰੇ ਨੇ ਬਰੋ।
ਹੋ ਹੀ ਨੀ ਸਕਦਾ।
ਲੈ ਮੈਂ ਗਿਣੇ ਕੋਈ ਨੀ ਗੇ। ਤੂੰ ਗਿਣ ਕੇ ਵੇਖ ਵੀ ਤੇਰੇ ਕਿੰਨੇ ਨੇ?
ਮੇਰੇ ਤਾਂ ਠਾਈ ਬਣਾ।
ਚਲ ਆਪਣੇ ਤੂੰ ਦਿਮਾਗ ਦੇ ਉਹ ਦੱਸ ਕਿੰਨੇ ਪਾਰਟ ਹੁੰਦੇ ਨੇਗੇ?
ਉਠ ਚਲ, ਤਿੰਨ।
ਓ ਹ ਦੋ ਹੋਰ ਵਧਾ ਦੇ।
ਕਿਉਂ?
ਪੰਜ ਹੁੰਦੇ ਨੇ ਗੇ।
ਪੰਜ ਤਾਂ ਇੰਦਰੀਆਂ ਹੁੰਦੀਆਂ ਨੇ ਆਪਣੀਆਂ।
ਪੰਜ ਇੰਦਰੀਆਂ ਹੁੰਦੀਆਂ ਨੇਗੀਆਂ, ਦਿਮਾਗ ਦੇ ਪਾਰਟ ਪੰਜ ਹੁੰਦੇ ਨੇ, ਇੱਕ ਤਾਂ ਸਭ ਤੋਂ ਪਹਿਲਾਂ ਹੁੰਦਾ ਸੈਰੀ ਬ੍ਰਾਹਮਾ ਜਿਹਨੂੰ ਅਗਲਾ ਭਾਗ ਕਹਿੰਨੇ ਆ, ਫਿਰ ਵਿੱਚ ਕਾਰਲਾ ਆਉਂਦਾ, ਇੱਕ ਆਉਂਦਾ ਫਿਰ ਪੋਨ ਸੌਗਰੋਲੀ।
ਹੂੰ।
ਇੱਕ ਫਿਰੇ ਆਉਂਦਾ ਅਖੀਰਲਾ ਭਾਗ। ਇੱਕ ਪੰਜਵਾਂ ਆਉਂਦਾ ਮੈਂ ਡੂਲਾ ਅੰਬਲਾ ਕੰਤਾ। ਟੈਂ ਟੈਂ ਤੇ ਹੁਣ ਤੂੰ ਐਂ ਦੱਸੋ ਹੁਣ ਚੱਲ ਸਡਦੇ, ਇਹਨੂੰ ਹੁਣ ਜਿਹੜਾ ਮੈਂ ਤੈਨੂੰ ਸੈਰੀ ਬਰਾਮ ਦੱਸਿਆ ਪਹਿਲਾ ਭਾਗ
ਫਿਜੀਓੂ- ਤੂੰ ਫਿਜੀਓਥੈਰੇਪੀ ਬਾਰੇ ਸਵਾਲ ਪੁੱਛ ਰਿਆ।
ਹਾ ਹਾ ਹਾ ਹਾ ਫਰੰਟ, ਜਿਹੜਾ ਹੁੰਦਾ ਚੱਲ ਮ ਮੈਂ ਪੁੱਛਿਆ ਵੀ ਆਹ ਸੈਰੀ ਬ੍ਰਹਮ ਪਹਿਲਾ ਭਾਗ ਅਗਲਾ, ਇਹਦੇ ਕਿੰਨੇ ਹਿੱਸੇ ਨੇ ਬਈ?
ਦੋ ਹੋਣੇ।
ਤੁਕਾ ਮਾਰਦੇ- ਤੁਕਾ ਮਾਰਦੇ ਚੱਲ ਕੋਈ ਨੀ, ਪਤਾ ਤਾਂ ਨਹੀਂ ਹੈਗਾ। ਦੋ ਹੋਰ ਜੋੜਦੇ ਫਿਰ। ਚਾਰ ਹੁੰਦੇ ਨੇ। ਫਰੰਟੀਅਰ, ਹਰ ਦੇਖ ਜਿਹੜਾ ਫਰੰਟ ਤੇ ਆਹ ਮੱਥਾ ਆਪਣਾ ਫਰੰਟ ਹੀ ਰ ਹੋ ਗਿਆ।
ਅੱਛਾ!
ਤੇ ਜਿਹੜਾ ਆਪਣਾ ਇੱਧਰ ਲੈਫਟ ਸਾਈਡ ਹੋ ਗਿਆ, ਏਨੂੰ ਕੈਨੇ ਆਪਾਂ, ਨਾ-ਨਾ ਪੁੜਪੁੜੀ ਨਈ ਐਹਨੂੰ ਆਪਾਂ ਕੈਨੇ ਪ੍ਰਾਈਟਲ
ਆਏ ਤਾਂ
ਪ੍ਰਾਈਟਲ ਜੇਹੜਾ ਐਦਰ ਆਪਣੇ ਲੈਫਟ ਆ ਤੇ ਹਾਂ ਨਾ ਜੇਹੜਾ ਰਾਈਟ ਹੈਂਡ ਆ।
ਹੁੰ-ਹੁੰ
ਰਾਈਟ ਆਲੇ ਪਾਸੇ ਪਾਈਟਲ ਹੁੰਦਾ ਤੇ ਜੇਹੜੀ ਪੁੜਪੁੜੀਆਂ ਕੈਂਨੇ ਆਪਾਂ ਓਹ ਇਦਰ ਏ ਮਤਲਬ ਐਦਰ ਆ ਗਏ ਓਹਨੂੰ ਐਵੇਂ ਕੈਹਨੇ ਆਂ ਟੈਂਪਰਲ
ਐਂਪਰਲ
ਦੂਜੇ ਪਾਸੇ ਖੱਬੇ ਹੱਥ ਦੇ
ਓਕੇ।
ਹਾਂ।
ਕੰਗਾਲ ਦੇ ਵਿੱਚ ਕੰ ਕੰਕਾਲ ਦੇ ਵਿੱਚ 'ਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ?
ਇੱਕ ਸੌ ਅੱਠ ਇੱਕ ਸੌ ਅੱਠ? ਹਾਂ, ਮੈ ਤਾਂ ਬੋਡੀ ਮੈਨ ਤਾਂ ਪੂਰੀ ਬੋਡੀ ਦੀਆਂ ਪਤਾ ਨੇ। ਮੈਨ ਕੰਕਾਲ ਦੀਆਂ ਨਈ ਪਤਾ, ਮੈਂ ਪੜਿਆ ਨੀ ਓਹਦੇ ਬਾਰੇ।
ਕੰਕਾਲ ਦੀਆਂ ਕੁੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਓਹੀ ਤਾਂ ਆਪਣੇ ਬੰਦੇ ਦੀਆਂ ਹੁੰਦੀਆਂ ਨੇ ਹੱ ਈਆਂ ਜਿੰਨੀਆਂ ਕੰਕਾਲ ਦੀਆਂ ਹੁੰਦੀਆਂ ਨੇ।
ਫੇਰ ਇੱਕ ਸੌ ਅੱਠ ਤੈਨ ਦੱਸ ਤੇ ਦਿੱਤਾ।
ਚਾਰ ਆਂ
ਕੀਆ
ਮੈਨੂੰ ਲੱਗਦਾ ਵੱਦ ਹੁੰਦੀਆਂ ਨੇ ਇੱਕ ਸੌ ਅੱਠ, ਦੋ ਸੌ ਛੇ ਹੁੰਦੀਆਂ ਨੇ।
ਦੋ ਸੌ ਛੇ ਨਹੀਂ ਪਰ ਦੋ ਸੌ ਛੇ ਹਾਂ, ਸ਼ੈਦ ਦੋ ਸੌ ਛੇ ਈ ਆ। ਹਾਂ, ਓਹ ਮੈਂ ਇੱਕ ਸੌ ਅੱਠ ਲਾਈ ਜਾਨਾ, ਦੋ ਸੌ ਛੇ।
ਦੋ ਸੌ ਛ
ਹਾਂ ਹਾਂ ਤੇ ਨੱਵ ਨੱਵ ਜੰਮੇ, ਨੱਵ ਜੰਮੇ, ਨੱਵ ਜੰਮੇ, ਨੱਵ ਜੰਮੇ ਮੇਰੀ ਸੁਨ, ਨੱਵ ਜੰਮੇ ਬੱਚੇ ਚ ਕਿੰਨੀਆਂ ਹੁੰਦੀਆਂ ਨੇ, ਸ਼ੀਸ਼ੂ ਮੇ?
ਕਿਆ?
ਹੱਡੀਆਂ
ਸ਼ੀਸ਼ੂ ਤੋਂ ਹੱਡੀ
ਐਨੂੰ ਪੁੱਛ ਲੈ ਐਨੂੰ ਪੁੱਛ ਲੈ ਐਨੂੰ, ਐਹਦੀ ਵੀ ਨੌਲੇਜ ਦੇਖ ਲਈਏ
ਛੋਟੇ ਜੇਹੇ ਬੱਚੇ ਦੀਆਂ ਕੁੱਲ ਕਿੰਨੀਆਂ ਹਡੀਆਂ ਹੁੰਦੀਆਂ ਨੇ? ਮੈਨੂੰ ਤਾਂ ਮਰਿਆੜਨ ਦੀ ਪਤਾ ਉਨੀਆਂ ਈ ਹੋਵਾਂਗਾ ਜਿਨੀਆਂ ਬੜੇ ਕੀ ਹੋਵਾਂ। ਵੋ ਤਾਂ ਬਾਦ ਚੋ ਗਰੋਥ ਹੋ ਜਾਏ ਆ।
ਤਿੰਨ ਸੌ ਪਲੱਸ ਹੁੰਦੀ ਨੇ ਜੀ ਹੱਡੀਆਂ
ਹੁੰ
ਦੇਖ ਲਾ ਹੁਨ ਕਿੰਨੀਆਂ ਟੁੱਟ ਕੇ ਆਂਦੀਆਂ ਨੇ
ਟੁੱਟਦੀਆਂ ਨੇ
ਏਹ ਮਤਲਬ ਏਹ ਜਦੋਂ ਪਤਾ ਕੀ ਆ ਮਸਲ ਤੇ ਬੋਨਸ ਗਰੋਥ ਹੁੰਦੀ ਆ
ਹੁੰ
ਉਦੋਂ ਓ ਮਤਲਬ ਉਹਨੂੰ ਚੋਂ ਕਾਫ਼ੀ ਤਰੇੜਾਂ ਭਰ ਜਾਂਦੀਆਂ ਨੇ ਕਿਉਂਕਿ ਬੱਚੇ ਦੀਆਂ ਹੱਡੀਆਂ ਕਾਫ਼ੀ ਛੋਟੀਆਂ ਹੁੰਦੀਆਂ ਨੇ ਓਹ ਓਦੋਂ ਖੁੱਲਣ ਲੱਗ ਜਾਂਦੀਆਂ ਨੇ ਜਿਉਂ ਜਿਉਂ ਮਸਲ ਬੜਾ ਹੋਊਗਾ ਤੇ ਬੋਨਸ ਵੱਡੀ ਹੋਊਗੀ
ਓਕੇ ਤੇ ਹੁਨ ਜਿਵੇਂ ਓ ਕੈਂਦੇ ਨੇ ਕ ਕਿ ਜੇੜੇ ਬੰਦਾ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਤਾਂ ਬਾਂਦਰ ਤੇ ਪੂੰਛ ਹੁੰਦੀ ਆ ਬੰਦੇ ਦੀ ਵੀ ਹੁੰਦੀ।
ਕੀ ਪਤਾ ਸਮਾਂ ਢਲ ਢਲ ਕੇ ਪੂੰਛ ਖਤਮ ਹੋ ਗਈ ਹੋਵੇ ਨਾ ਹੁਣ ਪੂੰਛ ਲਵਾ ਦੀਏ ਫਿਰ ਬੰਦੇ ਦੇ ਹੁਣ
ਹੁ ਹੁ ਹਹਹਹਹ
ਹੈਂ
ਨਹੀ ਬੰਦੇ ਦੇ ਪੂੰਛ ਕੈ ਜੇ ਲੱਗੂਗੀ?
ਏ ਤਾਂ ਹੁਨ ਤਿੰਨੇ ਹੁਣ ਸਵਾਲ ਸਵਾਲ ਕਰਿਆ ਤਿੰਨੇ ਬਈ
ਮੈਂ ਤਾ ਸਵਾਲ ਕੀਤਾ ਅੱਛਾ ਜਦੋ ਓ ਬੰਦਾ ਮਰ ਜਾਂਦਾ ਆ
ਹੁੰ
ਬੰਦੇ ਨੂੰ ਸੀਵਿਆਂ ਚ ਲੈ ਕੇ ਜਾਂਦੇ ਨੇ ਤਾਂ ਬੰਦੇ ਦੇ ਸਿਰ ਚ ਬਾਂਸ ਦਾ ਡੰਡਾ ਕਿਉਂ ਮਾਰਦੇ ਨੇ?
ਕੀ ਕੇਆ?
ਸਿਰ ਦੇ ਵਿੱਚ ਬਾਂਸ ਦਾ ਦੰ ਡੰਡਾ ਹੁੰਦਾ ਓ ਕਿਉਂ ਮਾਰਦੇ ਨੇ?
ਸਿਰ ਚ ਮਾਰਦੇ ਨੇ?
ਹਾਂ ਜਦੋ ਓ ਬੰਦੇ ਦੀ ਡੈਥ ਹੋ ਜਾਂਦੀ
ਨਾ ਬਾਈ ਮੇਰੇ ਨਈ ਥੋਡੇ ਹੈਗਾ।
ਹੈਗਾ
ਸਾਡੇ ਨੀ ਹੈਗਾ ਮੈਂ ਨਾ ਮੈਂ ਅੱਜ ਪੈਲੀ ਵਾਰੀ ਸੁਣਿਆ ਵੀ ਸਿਰ ਚ ਬਾਂ ਦਾ ਡੰਡਾ ਮਾਰਦੇ ਨੇ ਮਰੇ ਹੋਏ ਨੂੰ
ਕਪਾਲ ਕਿਰਿਆ ਕੈਂਦੇ ਨੇ ਏਸ ਚੀਜ਼ ਨੂੰ।
ਕੀ?
ਕਪਾਲ ਕਿਰਿਆ
ਕਪਾਲ ਕਿਰੀਆ
ਹੁੰ
ਨਾ ਮੈਂ ਨੀ ਸੁਣਿਆ ਮੈਂ ਤਾਂ ਅੱਜ ਪੈਲੀ ਵਾਰ ਸੁਣਿਆ ਬਈ ਇਹ ਕਪਾਲ ਕਿਰਿਆ ਵੇ। ਬੀ ਕੀ ਏ ਵੀ ਐਂਵੇ ਈ ਕਰਦੇ ਨੇ ਕਿ ਸਾਡੇ ਆਲੀ ਸੈਡ ਤਾ ਘੜਾ ਈ ਭੰਨਦੇ ਨੇ
ਮਲਬ ਅੱਧ, ਅੱਧ ਜਾ ਹਨਾ ਫੂਕ ਜਾਂਦਾ ਬੰਦਾ ਫੇਰ ਓਦੇ ਸਿਰ ਚ ਮਾਰਦੇ ਨੇ। ਵੀ ਓ ਆਪਣੀ ਯਾਦਾਸ਼ਤ ਭੁੱਲ ਜੇ।
ਭੁੱਲੈ, ਏ ਕੋਈ ਉਹ ਬਣਿਆ।
ਬਈ ਪਤਾ ਨੀ ਏ ਸੁਣੇ ਏ ਕਿਤਾਬਾਂ ਚ ਵੀ ਐ ਲਿਖਿਆ ਹੋਇਆ ਲਿਟਰੇਚਰ ਚ ਦੇਖਿਓ ਬਾਲੇ
ਓਏ ਐਂਵੀ ਪਕਾਈਆਂ ਮਾਰੀਆਂ ਹੋਈਆਂ ਨੇ ਜਆਦਾਤਰ ਤੈਨੂੰ ਮੈਂ ਦੱਸਦਾ ਏ ਪਤਾ ਕੀ ਐ ਜੇੜਾ ਓ ਯਾਦਦਾਸਤ ਭੁਲਾਨ ਆਲਾ ਨੀ ਕੰਮ ਏ ਨਾ ਐਵੇਂ ਬਣਾਇ ਹੋਨੇ ਗੇ ਜਿਆਦਾਤਰ ਜੇੜਾ ਹੁਨ ਥਾਨੂੰ ਹੁ ਆਹਾ ਘੜੇ ਨਾਲ ਘੜਾ ਭੰਨਦੇ ਨੇ ਆਲੇ ਦਆਲੇ ਪੂਆਂਦੇ ਨੇ ਉਦਾ ਪਤਾ ਕੀ ਸਿਸਟਮ ਆ ਕੀ ਆ ਕੀ ਸਿਸਟਮ ਆ ਕੀ ਹੋ ਸਕਦੈ ਕੰਨਾਂ ਚ ਨੋਰਮਲ ਗੱਲ ਆ ਓਹ ਕਿਉਂ, ਕਿਉਂ, ਕਿਉਂ
ਉਦਾ ਕੋਈ ਲੋਜਿਕ ਈ ਨੀ ਹੈਗਾ।
ਓਦਾ ਲੋਜਿਕ ਹੈਗਾ ਇੱਕ ਨੋਰਮਲ ਲੋਜਿਕ ਆ ਚੱਲ ਆ ਤੁ ਦਿਮਾਗ ਲਾ ਲਾ ਓ ਐਵੇਂ ਆ ਸਿਸ ਟਮ ਓ ਮੈ ਹੁਣ ਪੁੱਛਿਆ ਓ ਹਈ ਦੱਸਿਆ ਈ ਕਿਸੇ ਨੇ ਓ ਪਤਾ ਕੀ ਐ ਜਦ ਮੈ ਮੈ ਆਹੋ ਪਾਣੀ ਡੋਲਦੇਨਾ ਓ ਕੈਂਦੇ ਵੀ ਮਤਲਬ ਠੰਡਾ ਪਾਣੀ ਹੁੰਦਾ ਘੜੇ ਚ ਦੇਖ।
ਹੁੰ
ਓ ਐਵੇਂ ਹੁੰਦਾ ਜੇ ਕਏਆਂ ਕਈ ਵਾਰ ਪੈਲਾਂ ਹੁੰਦਾ ਸੀਗਾ ਜਦ ਕਿਉਂਕਿ ਪਾਣੀ ਐਹੋ ਜਿ ਆ ਜੇੜੀ ਬੇਉਸ਼ ਹੋਹੇ ਬੰਦੇ ਨੂੰ ਵੀ ਉਠਾ ਦਿੰਦੀ ਆ
ਹੁੰ
ਜੇਮ ਓਏ ਵੀ ਛਿੱਟੇ ਪੈਂਦੇ ਨੇ ਮੂੰ ਤੇ ਹਨਾ ਕੋ ਜਦੋ ਆਲੇ ਦੁਆਲੇ ਕੱਡਦੇ ਕੈਂਦੇ ਜੇ ਕਈ ਵਾਰ ਵੀ ਪੈਲਾਂ ਹੋਇਆ ਇਹ ਬਹੁਤ ਮਤਲਬ ਪੈਲਾਂ ਪੁਰਾਣੇ ਸਮਿਆਂ ਚ ਹੋਈਆਂ ਨੇ ਗੱਲਾਂ ਇਹ
ਹਮ, ਹਮ।
ਵੀ ਜਦੋਂ ਕਈ ਵਾਰ ਐਵੇਂ ਜਾਂਦੇ ਹੁੰਦੇ ਉਹਦੇ ਪਾਣੀ ਦੇ ਸਿੱਟੇ ਪੈਂਦੇ ਕਈ ਵਾਰ ਉੱਠ ਖੜਦਾ ਸੀਗਾ ਬੰਦਾ ਐਵੇਂ ਤੇ ਉਹਜ ਤਾਂ ਉਹਦੇ ਸਰਿਰਦੇ ਕੋਲ ਭੰਨਦੇ ਨੇ ਦੇਖਣਦੇ ਨੇ ਘੜਾ ਜਾਂ ਕਈ ਵਾਰ ਪੈਰਾਂ ਵਾਲੀ ਸਾਈਡ ਪਾਉਂਦੇ ਨੇ
ਹਮ, ਹਮ।
ਉਹ ਐਵੇਂ ਸਿਰ ਦੇ ਕੋਲ ਵੀ ਉਹ ਖੜਕਾ ਕਰਨਾ ਹੁੰਦਾ ਸੀਗਾ ਵੀ ਘੜਾ ਉਹਦੇ ਸਿਰ ਦੇ ਕੋਲ ਡਿੱਗੂਗਾ ਛਿੱਟੇ ਪੈਣਗੇ ਉਹਦੇ ਮੂੰਹ ਤੇ ਆਰੋ ਖੜਕੇ ਨਾਲ ਵੀ ਜੇ ਬਾਏ ਚਾਂਸ ਬੰਦਾ ਜਿਉਂਦਾ ਉੱਠ ਕੇ ਖੜਾ ਹੋ ਜਾੇ ਤੇ ਆਹ ਜਿਹੜਾ ਤੂੰ ਡੰਡੇ ਵਾਲੀ ਗੱਲ ਕਸੀਏ ਇਹ ਵੀ ਸਿਸਟਮ ਆ ਵੀ ਜੇ ਕਿਤੇ ਜਿਉਂਦਾ ਹੋਵੇ ਬੰਦਾ ਕਿਉਂਕਿ ਜਿਹੜੀਆਂ ਦੱਖਣੀ ਅਫਰੀਕਾ ਦੇ ਵਿੱਚ ਕਿਉਂਕਿ ਉੱਥੇ ਸਭ ਤੋਂ ਪਹਿਲਾਂ ਦਫ਼ਨਾਉਣ ਦਾ ਕੰਮ ਉੱਧਰ ਚੱਲਿਆ ਸੀ ਦੱਖਣੀ ਅਫਰੀਕਾ ਦੇ ਵਿੱਚ ਉਹ ਮੰਮੀ, ਮੰਮੀ ਬਣਾਉਂਦੇ ਹੁੰਦੇ ਸੀ ਨਾ
ਹਾਂ, ਹਾਂ, ਹਾਂ।
ਹਾਂ ਉਹਦੇ ਵਿੱਚ ਜਿਹੜੇ ਉਹ ਤਾਬੁਤ ਨੀ ਹੁੰਦੇ ਤਾਬੁਤ ਤਾਂ ਸਮਝਦੀ ਆ ਡੈਡ ਬੋਡੀ ਪਾ ਕੇ ਜੀ ਕੁਛ ਦੱਬਦੇ ਨੇ ਉਹ ਜਿਆਦਾ ਕਈ ਵਾਰ ਪਹਿਲਾ ਹਾਂ ਹਾਂ ਹਾਂ ਉਹ ਡੱਬਿਆਂ ਦੇ ਵਿੱਚ ਮਤਲਬ ਬੰਦੇ ਨੂੰ ਕੱਢਦੇ ਉਹਦੇ ਵਿੱਚ ਨਾ ਉਹਨਾਂ ਦੇ ਨੂੰਹ ਦੇ ਨਿਸ਼ਾਨ ਮਿਲੇ ਨੇਗੇ ਅੰਦਰ ਦੀ ਸਾਈਡ
ਹਾਂ।
ਉਹਦੇ ਕਰਕੇ ਹੁਣ ਨੂੰਹਾਂ ਦੇ ਨਿਸ਼ਾਨਾ ਕਰਕੇ ਤੈਨ ਸ਼ਾਇਦ ਹਜੇ ਸਰਚ ਨੀ ਕਰੀ ਕਰਕੇ ਦੇਖੀ ਉਹ ਨੂੰਹਾਂ ਦੇ ਨਿਸ਼ਾਨ ਕਰਕੇ ਉਹ ਪੁਰਾਣੇ ਸਮੇਂ ਦੇ ਵਿੱਚ ਉਹਦੇ ਉੱਤੇ ਨਾ ਬੈਲ ਬੰਨਨ ਲੱਗ ਗਏ ਸੀਗੇ ਉੱਪਰ ਵੀ ਉਹਦੀ ਸਿੱਧੀ ਰੱਸੀ ਅੰਦਰ ਤਾਾਬਤ ਚ ਹੁੰਦੀ ਸੀਗੀ ਬਿੱਲ ਦੀ ਜੇ ਮਤਲਬ ਕਹਿੰਦੇ ਬਏ ਚਾਂਸ ਬੰਦਾ ਜਾਂਉਦਾ ਉਹ ਬੈਲ ਖਿੱਚ ਖਾ ਸਕਦਾ ਤੇ ਉਹ ਬੈਲਾਂ ਕਈਆਂ ਨੇ ਖਿੱਚ ਬੱਚ ਵੀ ਬੰਦੇ ਜੁਆਇਨ ਵੀ ਹੋਏ ਨੇ ਉਹ ਹਮ। ਹੈਲੋ।
ਹਾਂ, ਹਾਂ ਹਾਂ
ਹੈਲੋ।
ਹੈਲੋ।
ਹਮ ਸਮਝੇ
ਸਮਝ ਗਈ ਮੈਂ ਕਿਆ
ਠੀਕ ਆ ਉਹ ਐ ਗੱਲ ਚੱਲ ਠੀਕ ਆ ਚੰਗਾ ਫਿਰ
ਓਕੁ